ਹੈਲੋ।
ਆਵਾਜ਼ ਤਾਂ ਘੱਟ ਆਦੀ ਪਈ ਹੈ ਤੁਹਾਡੀ।
ਮੈਂ ਕਿਹਾ ਮੈਂ ਤੈਨੂੰ ਫੋਨ ਕਰਨਾ ਸੀ ਜਦੋਂ ਤੁਰਨ ਲੱਗੀ ਸੀ?
ਕਰੋ ਫਿਰ।
ਨਹੀਂ-ਨਹੀਂ ਹੁਣ ਕੋਈ ਨੀ। ਤੂੰ ਗੱਲ ਕਰ ਲਾ।
ਅੱਛਾ ਫੇਰ ਠੀਕ ਹੈ। ਹੋਰ ਸੁਣਾਓ?
ਕਿਉਂਕਿ ਉਹ ਮੈਂ ਤੇਰਾ ਡਾਇਲ ਕੀਤਾ ਹੋਇਆ ਸੀ, ਨਾ ਤਾਂ ਕਰਕੇ?
ਅੱਛਾ ਪਰ ਮੇਰਾ ਤੇ ਚੁੱਕਿਆ ਹੀ ਨੀ ਨਾ ਗਿਆ।
ਹਾਂ ਕੋਈ ਨੀ ਹੁਣ ਫੇਰ ਕਰਾਂਗੇ ਨਾ ਠਹਿਰ ਕੇ।
ਠੀਕ।
ਹੋਰ ਘਰ ਦਾ ਕੰਮ ਕਰ ਲਿਆ ਹੈ? ਹੂੰ।
ਹਾਂ ਨਹੀਂ ਹਜੇ ਥੋੜੇ ਜਿਹੇ ਪਿਆ ਆ ਸਫ਼ਾਈ ਸੁਫਾਈ ਕਰਨ ਆਲੀ ਪਈ ਆ ਹਜੇ। ਤੁਸੀਂ ਕਰ ਲਿਆ ਹੈ, ਤੁਸੀਂ ਫ੍ਰਰੀ ਹੋ ਗਏ?
ਨਹੀਂ ਨਹੀਂ ਮੈਂ ਹਲੇ ਨਾਸ਼ਤਾ ਕਰਾਇਆ, ਤੇ ਕੱਪੜੇ ਕੁੱਪੜੇ ਤੈਅ ਕਰਨੇ ਆ।
ਅੱਛਾ ਯਾਰ ਬੱਚੇ ਉੱਠਦੇ ਹੀ ਬੜੀ ਲੇਟ ਆ।
ਹਾਂਜੀ। ਅਸੀਂ ਵੀ ਅੱਜ ਸਾਢੇ ਕ ਨੌ ਉੱਠੇ ਆ ਮਤਲਬ ਫੇਰ ਮੈਂ ਕਿਚਨ ਕੀਤੇ ਸਾਫ਼ ਕਰ ਜਾਈਆਂ ਰਸੋਈ ਰੁਸੋਈ। ਫੇਰ ਨਾਸ਼ਤਾ। ਤਾਂ ਕਰਾਇਆ ਤੇ ਹੁਣ ਵੀ ਦਈਆਂ ਲੇ ਲ ਕੱਪੜੇ ਤੈਅ ਕੀਤੇ ਐ, ਟਿਕਾਣੇ ਐ।
ਹਾਂ ਹਾਂ ਮੇਰੇ ਘਰ ਵਾਲੇ ਨੂੰ ਤਾਂ ਹਜੇ ਛੁੱਟੀਆਂ ਨੇ। ਪਈਆਂ ਹੋਈਆਂ ਛੁੱਟੀਆਂ ਨੀ ਪਈਆਂ, ਔਨਾਂ ਕਰਕੇ ਮੈਨੂੰ ਉੱਠਣਾ ਪੈਂਦਾ ਸਵੇਰੇ ਜਲਦੀ, ਫਿਰ। ਡਬਾ ਡੁੱਬਾ ਪਾਉਣਾ ਸਵੇਰੇ ਸਵੇਰੇ ਬਹੁਤ ਜ਼ਿਆਦਾ ਕੰਮ ਹੁੰਦਾ।
ਕਿੰਨੇ ਵਜੇ ਉਠਦੀ ਫ਼ਿਰ
ਹੈਂ
ਉੱਠਦੀ, ਮੈਂ ਕਿਹਾ
ਮੈਂ, ਮੈਂ ਉੱਠ ਜਾਂਦੀ ਹਾਂ ਸਾਡੇ ਸੱਤ ਅੱਠ ਵਜੇ ਉੱਠ ਜਾਂਦੀ ਆਂ, ਪਰ ਜਿਸ ਦਿਨ ਸੰਡੇ ਹੋਏ, ਉਸ ਦਿਨ ਫੇਰ ਮੈਂ ਲੇਟ ਉੱਠਦੀ ਆਂ। ਕਿਉਂਕਿ ਪਤਾ ਹੁੰਦਾ ਨਾ ਕਿ ਯਾਰ ਛੁੱਟੀ ਟੀ ਹੈ, ਕੰਮ ਹੀ ਕਰਨਾ ਵਾ ਸਾਰੀ ਦਿਹਾੜੀ।
ਹਾਂ ਬਿਲਕੁਲ ਬਿਲਕੁਲ
ਹਾਂ
ਹ
ਕਿਉਂਕਿ ਸੰਡੇ ਸਾਡਾ ਇਹੋ ਜਿਹਾ ਹੈ ਕੋਈ ਨਾ ਕੋਈ ਆਇਆ ਰਹਿੰਦਾ ਫੇਰ ਦੁਬਾਰਾ ਰੈਸਟ ਨਹੀਂ ਹੁੰਦੀ। ਫਿਰ ਮੈਂ ਆਰਾਮ ਨਾਲ ਉੱਠਦੀ।
ਇਹ ਅਸੀ ਵੀ ਹੁਣ ਅੱਜ ਕੱਲ੍ਹ, ਸਾਢੇ ਅੱਠ ਨੌ ਵਜੇ ਉੱਠਦੇ ਪਏ ਆ।
ਹੂ ਹੂ
ਕਿਉਂਕਿ ਅਹ ਪਤਾ ਹੈਗਾ ਵੈ ਕਿ ਪਿਛਲਾ ਕੰਮ ਬ੍ਰੇਕਫਾਸਟ ਵੀ ਲੇਟ ਇਹਨਾਂ ਨੇ ਕਰਨਾ, ਫੇਰ ਲੇਟ ਸਾਰਿਆਂ ਨੇ ਨਹਾਣਾ ਸਭ ਨੇ ਫੇਰ ਸਾਰਾ ਕੰਮ ਲੇਟ, ਫਿਰ ਦੁਪਹਿਰ ਦੀ ਉਸ ਹਿਸਾਬ ਨਾਲ
ਔ ਸਾਰਾ ਹੀ ਲੇਟ ਹੋ ਜਾਂਦਾ ਯਾਰ। ਅਸ ਫੇਰ, ਨਾਸ਼ਤਾ ਵੀ ਲੇਟ ਹੁੰਦਾ ਵਾ। ਫੇਰ ਉਸੇ ਕਰਕੇ ਫੇਰ ਦੁਪਹਿਰ ਵਾਲਾ ਵੀ ਕੰਮ ਵਿਗੜ ਜਾਂਦਾ ਵਾ। ਹਮ। ਤੇ ਹੋਰ ਸਬਜ਼ੀ ਕੀ ਬਣਾ ਕੇ ਆਇਓ?
ਅਰਬੀ ਬਣਾਈ ਹੋਈ ਹੈ। ਤੇ, ਸ਼ਾਮੀ ਹੁਣ- ਕੁਛ ਦੇਖਾਂਗੇ, ਹਲੇ ਕੋਈ ਸਲਾਹ ਜਿਹੀ ਨਹੀਂ ਹੈਗੀ।
ਹੂੰ-ਹੂੰ, ਸ਼ਾਮੀ ਮੈਂ ਜਾਣਾ ਵਾ ਉੱਥੇ ਇੰਗਲਿਸ਼ ਸਪੀਕਿੰਗ ਦਾ ਪਤਾ ਕਰ ਨ।
ਅੱਛਾ।
ਹੂੰ, ਹੁਣ ਨਾਲ ਦੀ ਕੁੜੀ ਨੇ ਜਾਣਾ ਨਾ ਤੇ, ਮੈਂ ਕਿਹਾ ਚੱਲ ਨਾਲ ਚੱਲ ਜਾਂਗੀ, ਮੈਨੂੰ ਪੁੱਛ ਕੇ ਤੇ ਆਵਾਂ ਕੀ ਹਿਸਾਬ ਕਿਤਾਬ ਆ। ਤੁਸੀਂ ਜਦੋਂ ਕੀਤਾ ਸੀ ਕਿੰਨੇ ਪੈਸੇ ਤੇ ਸੀ
ਦੋ ਹਜ਼ਾਰ।
ਦੋ ਹਜ਼ਾਰ, ਨਾ ਮੈਨੂੰ ਇੰਨਾ ਹੀ ਕਹਿੰਦੇ, ਵੀ ਉਹ ਦੋ ਹਜ਼ਾਰ ਤੇ, ਤਿੰਨ ਮਹੀਨਿਆਂ ਚ ਹੋ ਜਾਣਾ ਏ। ਹੈਂ
ਘੱਟ ਲੈਂਦਾ ਹੀ, ਨੀ
ਹਾਂ, ਤੇ ਕਿੰਨੀ ਦੇਰ ਤੇ, ਸਿੱਖ ਲਿਆ ਈ ਵੀ
ਨਹੀਂ, ਮੈਂ ਸਿੱਖਿਆ ਨਹੀਂ, ਕਿਉਂਕਿ ਇੱਕ ਤਾਂ, ਮੇਰੀ ਨਾ ਕੋਾਲਜ ਲੱਗੇ ਹੋਈ ਸੀ। ਤੇ, ਜਦੋਂ ਮੈਂ ਤੈਨੂੰ ਦੱਸਿਆ ਸੀ ਨਾ, ਮੈਂ ਬੀ ਐਡ ਕਰ ਦੀ ਪਈ ਆ। ਤੇ, ਮੈਂ ਇੱਕ ਮਹੀਨਾ ਫੀਸ ਸੀ ਤੇ ਮੈਂ ਕੁਕਿੰਗ ਦਾ ਕਰਨਾ, ਮੈਂ ਹਲੇੇ ਵੀ ਕੁਕਿੰਗ ਦਾ ਹੀ ਕਰਨਾ, ਮੇਰੇ ਘਰ ਵਲੇ ਕਹਿੰਦੇ, ਕਹਿੰਦੇ ਕੁਕਿੰਗ ਤਾਂ ਤੈਨੂੰ ਕਰਾਣਾ ਹੇਗਾ ਵੈਂ। ਮੈਨੂੰ ਕੁਕਿੰਗ ਤਾਂ ਮਿਲਦਾ ਹੀ ਨੀ ਪਿਆ ਕੋਈ
ਅੱਛਾ।
ਕਿਉਂਕਿ ਉਹ ਕਹਿੰਦੇ ਕਿ ਪਨੀਰ ਵਗੈਰਾ ਦੀਆਂ ਸਬਜ਼ੀਆਂ, ਮਸ਼ਰੂਮ ਦੀਆਂ, ਸਿੱਖ। ਤੇ, ਮੈਂ ਤੇ ਉਹ ਪਰ, ਮੈਨੂੰ ਕੋਈ ਲੱਭਦਾ ਹੀ ਨਹੀਂ ਪਿਆ। ਕੀ ਕੁ ਸੁੁੰ ਤਾਂ ਕੋਈ ਰਾਣੀ ਨੂੰ ਚੈਨ ਵੀ ਨੀ ਕੋਈ ਹੈਗਾ।
ਹੂੰ।
ਵੀ ਨੀ ਹੈਗਾ। ਮਿਲਦਾ ਗਿਆ ਉਹ ਕੋਰਸ ਕਰਾਂਦੇ ਪ੍ਰੋਫੈਸ਼ਨਲ ਉਹ ਛੇ- ਛੇ ਮਹੀਨਿਆਂ ਦੇ।
ਉਹ, ਕਿੱਥੋਂ ਹੋ ਜਾਣਾ ਆ।
ਉਹ, ਕਿੱਥੇ ਹੋਣੇ, ਤਾਂ ਇੱਕ ਮਹੀਨੇ ਦਾ ਕੋਈ ਦੇਖਦੇ ਪਈ ਆ। ਜੇ ਇੱਕ ਮਹੀਨੇ ਦਾ ਕੋਈ ਮੇਲੇ ਜਾਂਦਾ ਏ।
ਤੂੰ ਵੀ ਆ ਇੰਗਲਿਸ਼ ਸਪੀਕਿੰਗ ਨੀ ਕੀ- ਤਾ, ਹੈਨਾ, ਬੀ
ਹਾਂ, ਇੱਥੇ ਮੈਂ ਫੇਰ ਇੱਕ ਮਹੀਨਾ ਲਾਇਆ ਤੇ, ਫੇਰ ਮੇਰੇ ਕੌਲੇਜ ਲਾਗ ਗਏ। ਵੇਸਟ ਹੀ ਗਿਆ ਹਸਾਬ ਨਾਲ ਇੱਕ ਮਹੀਨਾ ਕੀ ਕਰਨਾ, ਫੇਰ ਇੱਕ ਮਹੀਨੇ'ਚ ਨਹੀਂ ਨਾ ਆਂਦੀਆਂ ਚੀਜ਼ਾਂ।
ਨਹੀਂ ਤਾਂ, ਤੁਹਾਨ ਤੇ ਆਉਂਦੀ ਫਿਰ ਵੀ, ਆਉਂਦੀ ਹੋ, ਐਡੀ ਕਿਹੜੀ ਗੱਲ
ਹਾਂ, ਮੈਨੂੰ ਨਾ ਕਹਿੰਦੇ ਸੀ ਕਿ, ਅਡਵਾਂਸ'ਚ ਸਿੱਖ ਲੈ, ਕਿ ਮੈਂ' ਮਤਲਬ ਜਿੱਦਾਂ ਹੀ ਬਾਹਰ-ਬੁਰ ਦਾ ਕਹਿੰਦੇ ਸੀ, ਕਿ ਚੱਲ ਥੋੜ੍ਹੀ ਬਹੁਤੀ ਤੈਨੂੰ ਉਸ ਐਡਵਾਂਸ'ਚ ਸਿੱਖ, ਪਰ ਇੱਕ ਮਹੀਨੇ'ਚ ਵੀ ਅਸੀਂ, ਅਡਵਾਂਸ'ਚ ਕਵਰ ਨਹੀਂ ਕਰ ਸਕਦੇ।
ਮੈਨੂੰ ਐਡਵਾਂਸ ੱਚੀ ਕਹਿ ਡਦੀ ਹੈ ਪਰ, ਮੈਂ ਉਹਨੂੰ ਕਿਹਾ ਕਿ, ਮੈਂ ਸ਼ੁਰੂ ਤੋਂ ਲੈਕੇ ਐਡਵਾਂਸ ਤੱਕ ਹੀ ਸਿੱਖਣੀ ਏ। ਮੈਂ, ਕਿਹਾ ਜੇ ਮੈਂ ਇੱਕ ਵਾਰੀ ਲੱਗਣਾ ਨਾ, ਇੱਕ ਵਾਰੀ ਲੱਗਣਾ ਤੇ, ਫੇਰ ਚੱਜ ਨਾਲ ਸਿੱਖੋ ਯਾਰ, ਕਿੰਨੇ ਮਹੀਨੇ ਲੱਗ ਜਾਣਗੇ, ਦੋ ਲੱਗ ਜਾ ਲਾਗ ਜਾਣਗੇ, ਤਿੰਨ ਲੱਗ ਜਾਣਗੇ।
ਹੂੰ
ਉਹ ਕਹਿੰਦੀ ਦੋ- ਤਿੰਨ ਮਹੀਨੇ ਤੁਹਾਡੇ ਤੇ, ਡਿਪੈਂਡ ਕਰਦਾ ਕਿ ਕਿੰਨੀ ਦੇਰ'ਚ ਤੁਸੀਂ ਸਿੱਖਦੇ ਹੋ।
ਹਾਂ। ਤਿੰਨ ਮਹੀਨੇ ਤੇ, ਕਮ ਸੇ ਕਮ, ਲਗਾ ਕੇ ਚੱਲੋ
ਹਾਂ, ਉ ਪਰ, ਔਖਾ ਹੋ ਜਾਏਗਾ ਨਾ, ਕਿ ਆਕੇ ਫਿਰ ਮਤਲਬ ਕਿ ਉੱਥੇ ਜਾਣਾ
ਤੇ ਸ਼ਾਮ ਦਾ ਰੱਖੀ, ਪਰ ਉਹ ਸਜ ਪੰਜ-ਵਜੇ ਤੇ, ਬੰਦ ਕਰ ਦਿੰਦੇ ਸਾਰੇ। ਪੰਜ- ਵਜੇ ਤੱਕ ਤੇ, ਸਾਰੇ ਆਫਿਸ ਬੰਦ ਕਰ ਦਿੰਦੇ ਹੈ।
ਨਹੀਂ- ਨਹੀਂ ਪੰਜ-ਵਜੇ ਉਹਨੇ ਤਗ ਈ ਸ਼ਾਮੀ ਪੰਜ- ਵਜੇ ਦਾ, ਹੋਇਆ ਵਾ। ਹਾਂ, ਉਹਦੀ ਕਲਾਸ ਪੰਜ ਹ, ਹਾਂ। ਘਰ ਦੇ ਕੋਲ ਹੀਈ ਪੈ ਜਾਂਦਾ, ਦਰਬਾਰ ਸਾਹਿਬ ਲਾਗੇ ਪੈ ਜਾਂਦਾ ਵਾ।
ਅੱਛਾ-ਅੱਛਾ।
'ਦਰਬਾਰ ਸਾਹਿਬ' ਤੋਂ ਲਾਗੇ ਪੈ ਜਾਂਦਾ।
ਆਣਾ ਜਾਣਾ ਵੀ ਫਿਰ ਕਰਾਇਆ ਵੀ, ਹਰ ਚੀਜ਼ ਹਨਾ।
ਨਹੀਂ ਆਹ ਲਾਗੇ ਤ, ਕਹਿੰਦੀ ਵੀ ਨਾ ਕੁੜੀ ਨੇ ਜਾਣਾ ਵਾ ਕੋ ਐਕਟੀਵਾ ਹੈਗੀ ਹੈ। ਹਾਂ ਤੇ, ਉਹ ਕਹਿੰਦੀ ਮੈਂ, ਵੀ ਸਿੱਖਣਾ ਵਾ, ਮੈਂ ਕਿਹਾ ਚੱਲ ਇਕੱਠੇ ਚੱਲ ਜਾਿਆ ਕਰਾਂਗੇ, ਬਹੁਤੀ ਗੱਲ ਹੈ, ਪੈਟਰੋਲ ਪਵਾ ਦਿਆ ਕਰਾਂਗੇ ਹੋਰ ਕੀ ਆ
ਹਾਂ, ਹਾਂ ਹੂੰ।
ਕੀ ਹੁੰਦਾਓ ਅਗਲੇ ਨੂੰ ਮਹਸੂਸ ਹੀ ਨਾ ਹੋਵੇ।
ਹੂੰ ਠੀਕ ਹੈ।
ਹਮ, ਤੇ ਮੇਰੀ ਗੱਲ ਸੁਣੋ ਸੈਲਰੀ ਦਾ ਕੋਈ ਹਿਸਾਬ-ਕਿਤਾਬ ਬਨੀਆ ਹੈ, ਕੇ ਨਹੀਂ?
ਮੈਂ, ਤੈਨੂੰ ਕੀ ਕਿਹਾ ਜੁਲਾਈ'ਚ ਹੀ ਮਿਲਣੇ ਆ। ਜੋ ਮਰਜੀ ਕਾਰ ਲੋ ਨਾਲੈ ਨਈ ਦੇਣੇ।
ਹੂੰ।
ਉਹਨਾਂ ਨੇ, ਜੁਲਾਈ'ਚ ਹੀ ਦੇਣੇ ਆ।
ਪਰ ਜਿਹੜੇ ਜਾਂਦੇ ਹੋਣਗੇ, ਉਹਨਾਂ ਨੂੰ ਤਾਂ ਦਿੱਤੀ ਹੋਏਗੀ, ਕਿ ਨਹੀਂ।
ਪਤਾ ਨੀ ਨਾ ਹੁਣ ਸਾਨੂੰ ਕੋਈ ਵੀ ਗੱਲ
ਚਲੋ ਕੋਈ ਨੀ ਵੇਖੀ ਜਾਏਗੀ ਜੋ ਹੋਏਗਾ।
ਹਾਂ।
ਹੋਰ ਸੁਣਾਓ ਆਏ ਨੀ ਮੰਮੀ ਵੱਲ ਨੀ ਆਏ ਤੁਂਸੀ।
ਐਂਡਲੀ ਛੁੱਟੀਆਂ ਚ ਆਵਾਂਗੇ। ਆਹ ਦੋ ਕੁ ਦਿਨ ਰੈਜਾਗੇ। ਸ਼ਨੀ, ਇਤਵਾਰ
ਹੂੰ।
ਹਲੇ ਘਰ ਦਾ ਹੀ ਨਹੀਂ ਮੁੱਕਦਾ ਅੱਜ ਸਵੇਰੇ ਕਿਚਨ ਕੀਤੀ ਸੀ ਸਾਫ਼। ਹਲੇ ਸਾਰੇ ਵਿਛਾਉਣੇ ਹੈ, ਸਾਰਾ ਧੋਣੇ ਹੈ, ਬੋਕਸ ਸਾਰੇ। ਧੋਣੇ ਆ ਹਲੇ। ਡੱਬੇ ਡੁੱਬੇ ਉਹ ਮੈਂ ਵੱਖਰੇ। ਕੱਢ ਕੇ ਰੱਖ ਲਿਆ, ਹਲੇ ਮੈਂ ਧੋ ਕੇ ਤੇ ਸੁਕਾ ਤੀ ਆ ਹੈ। ਮੈਂ ਕਿਹਾ ਹੁਣ ਬਾਕੀ ਕੰਮ ਕਰ ਜੋ ਹੋ ਜੇ ਨਾ। ਸਵੇਰੇ ਸਵੇਰੇ ਉਹੀ। ਬਾਅਦ ਚ ਸਾਰਾ ਦਿਨ ਦਿਲ ਹੀ ਨੀ ਕਰਦਾ।
ਨਹੀਂ ਫੇਰ ਨੀ ਦਿਲ ਕਰਦਾ ਘਰ ਸਾਰੇ ਆ ਜਾ ਨਾ ਫੇਰ ਨੀ ਦਿਲ ਕਰਦਾ ਯਾਰ।
ਹੂੰ।
ਹੋਰ। ਬੜੇ ਸੁਸਤੀ ਸੁਸਤੀ ਜਿਹੇ ਦਿਨ। ਚੱਲਦੇ ਪਏ ਨਾ।
ਹਾਂ ਐਸੀ ਐਕਟਿਵ ਨਹੀਂ ਨਾ ਹੈਗੇ ਸਾਨੂੰ ਪਤਾ ਸਾਡੇ। ਕਿੰਨਾ ਕੰਮ ਹੈਨੀ।
ਸਹੀ ਗੱਲ ਹੈ।
ਨਹੀਂ ਤੇ ਅਸੀਂ ਭੱਜੇ ਲਸੀ ਕਰੀ ਜਾਣੇ ਸੀ? ਇਹ ਕਰ ਉਹ ਕਰ ਉਹ ਕਰ।
ਸਹੀ ਗੱਲ ਆ। ਹੋਰ ਸੁਣਾਓ?
ਅਸੀਂ ਵਧੀਆ।
ਹੂੰ ਕਿਹ। ਤੁਹਾਡੇ ਹਸਬੈਂਡ ਗਏ।
ਹਾਂ ਹੁਣੇ ਆਏ ਆ। ਆਈ ਛੁੱਟੀਆਂ ਚ ਆਜਾ। ਛੁੱਟੀਆਂ 'ਚ ਇੱਕ ਦਿਨ ਲਾਜਾ।
ਆਵਾਂਗੀ ਆਵਾਂਗੀ ਚੱਕਰ ਲਵਾਂਗੀ ਤੁਹਾਡੇ ਵੱਲ।
ਹਾਂ ਉੱਥੇ ਤਾਂ ਘਰ ਹੀ? ਤੇ ਫਿਰ ਮੈਂ ਤੈਨੂੰ। ਲੈ ਜਾਗੇ ਆਪਾਂ।
ਠੀਕ ਹੈ ਠੀਕ। ਠੀਕ ਹੈ ਲੈਵਾਗੀ।
ਹੂੰ। ਪਤਾ ਕੀ ਏ ਇਹ ਸੋਮਵਾਰ ਤੋਂ ਵਾਲ ਬਣਾ ਰਹੀ ਸੀ
ਹੈਂ
ਇਹ ਸੋਮਵਾਰ ਤੋਂ ਮ ਜਦੋਂ ਮਰਜ਼ੀ ਸਲਾਹ ਬਣਾ ਲਈ
ਚਲੋ ਠੀਕ ਹੈ ਬਣਾ ਲਾਂਗੇ।
ਇੱਕ ਦਿਨ ਆਜੇ ਜਾਂ ਕੈਰੀ ਉਹਨਾ ਮ ਹਮ ਛੋਟੀ ਕਿਥੇ ਛੋਟੀ ਦੀ ਆਵਾਜ਼ ਨਹੀਂ ਆਉਂਦੀ
ਛੋਟੀ ਛੋਟੀ ਥੱਲੇ ਛੱਡ ਕੇ ਆਈ ਆ ਉੱਪਰ ਆਈ ਹ ਮੈਂ ਕਿਹਾ ਓਹਨੇ ਲਾਗੇ ਲਾਗੇ ਰੋਈ ਜਾਣਾ ਜਿਹਨਾਂ ਰੋਈ ਜਾਣਾ ਉਹਨੇ ਗੱਲ ਨੀ ਕਰਨ ਦੇਣੀ
ਹਾਂ
ਉਹ ਪਤਾ ਕੀ ਕਰਦੀ ਹੈ ਜਦੋਂ ਕੋਈ ਆਵੇ ਨਾ ਲੱਤਾਂ ਦੇ ਵਿੱਚ ਵੜ ਜਾਂਦੀ ਹੈ ਨਾ ਅੱਗੇ ਹੋਣ ਦਿੰਦੀ ਨਾ ਮੈਨੂੰ ਪਿੱਛੇ ਹੋਣ ਦਿੰਦੀ ਏ
ਅੱਛਾ।
ਉਹ ਏਦਾਂ ਹੀ ਕਰਦੀ ਹੈ।
ਹੂ ਹੂ ਹੂ ਆ ਵਿਚਕਾਰ ਆ ਨਾ ਇਸ ਕਰ ਕੇ
ਹਾਂ ਉਹ ਨਾਲੇ ਕੁਛ ਮੰਮੀ ਗਏ ਵੀ ਸੀ ਨਾ ਪ੍ਰਯਾਗ ਧਾਮ ਤੇ ਉਹਦੇ ਕਰਕੇ ਵੀ ਹੋ ਗਿਆ। ਤੇ ਉਹ ਜਿਆਦਾ ਚਮੜ ਗਈ ਮੈਨੂੰ
ਚਲੋ ਹੌਲੀ ਹੌਲੀ ਫਰਕ ਪੈਦਾ ਹੁਣ ਥ ਹੁਣ ਸਕੂਲ ਜਾਏਗੀ ਹਲੀ ਹੌਲੀ ਰੋਣਾ ਕਰਨਾ
ਨਹੀਂ ਹੁਣ ਇਹਨੂੰ ਪਲੇ ਪੈਨ ਵੀ ਪਾ ਦੇਣਾ ਅਗਲੇ ਮਹੀਨੇ ਮੈਂ
ਅੱਛਾ।
ਪਲੇਅ ਪੈਨ ਜਾਊਗੀ ਹਫ਼ਤਾ ਬੱਚਿਆਂ ਦਾ ਖੇਡੇ ਖੇਡੇਗੀ ਥੋੜੀ ਚੁਸ ਹੋਏਗੀ ਯਾਰ ਮੈਂ ਤੇ ਮੈਨੂੰ ਹੀ ਚਮੜੀ ਰਹਿੰਦੀ ਇਹਨੂੰ ਸੀ ਮੇਰੀ ਮਾਂ ਲਾਗੇ ਹੋਉਣੀ ਚਾਹੀਦੀ ਹੋਰ ਕੋਈ ਭਾਵੇਂ ਹੋਵੇ ਨਾ ਹੋਵੇ
ਆਹ ਹਾਂ ਕੀ ਕਰੇ ਬੰਦਾ ਹਨਾ ਵੱਡੀ ਰਹਿ ਲੈਂਦੀ ਆ
ਵੱਡੀ ਰਹਿ ਲੈਂਦੀ ਮੇਰੀ ਵੱਡੀ ਜ ਮੈਂ ਛੱਡ ਵੀ ਕਿਤੇ ਜਾਣਾ ਹੋਵੇ ਨਾ ਚੱਲ ਜਾਨੀ ਆਾਂ ਉਹ ਛੋਟੀ ਨਹੀਂ ਰਹਿੰਦੀ ਇਹ ਹੈਗਾ ਕਿ ਮੈਂ ਸਾਹਮਣੇ ਰਹਿ ਜਾਂਦੀ ਨਾ ਫਿਰਨ ਨੂੰ ਤਕਲੀਫ਼ ਕੁਛ ਨਾ ਕੁਛ ਹੋਈ ਜਾਣਾ ਵਾ ਜੇ ਮੈਂ ਸਾਹਮਣੇ ਨਹੀਂ ਨਾ ਹੈਗੀ ਫ਼ਿਰ ਤੇ ਭਾਵੇਂ ਇਹਨੂੰ ਪਤਾ ਹੀ ਨੀ ਮੇਰੀ ਮਾਂ ਉੱਥੇ ਗਈ ਆ ਜਾਂ ਕੁਛ
ਹਮ ਹਮ
ਤੇ ਫੇਰ ਨੀ ਏਨੂੰ ਪਤਾ
ਛੋਟੇ ਬੱਚੇ ਰਹੇ ਦਾ ਹੀ ਪੰਗਾ ਹੁੰਦਾ।
ਹਾਂ ਥੋੜ੍ਹੀ ਜਿਹੀ ਵੱਡੀ ਹੋਜੂਗੀ ਨਾ ਫ਼ਰਕ ਪੈ ਜਾਏਗਾ ਥੋੜਾ ਜਿਹਾ। ਹੋਰ? ਮੇਰੀ ਸੱਸ ਲੈ ਆਈ ਚੈਨੀ ਲੈ ਕੇ- ਦੇ ਗਏ ਥੇ ਪ੍ਰਿਆਗ ਦਾਮ ਤੋਂ।
ਹੈ ਵਧੀਆ ਸਮਾ।
ਤੇ ਮੇਰੀ ਮੰਮੀ ਲੈ ਕੇ ਆਈ, ਪਰਸ ਲੈ ਕੇ ਆਈ ਏ।
ਆ ਹੂ।
ਚਲੋ ਠੀਕ ਠੀਕ ਆ ਓਕੇ ਬਾਏ।